ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਕਿਵੇਂ ਹੋ।
ਵਧੀਆਂ।
ਹੈਂ। ਉਹ ਡੋਗੀ ਸਾਡੇ ਘਰ, ਛੋਟੇ -ਛੋਟੇ ਜੰਗ ਲਾ ਕੇ, ਬਹਿ ਗਏ ਸੀ।
ਅੱਛਾ।
ਹਾਂ, ਦੇ ਦਣਾਦਨ, ਦੇ ਦਣਾਦਨ, ਠਾਹ -ਠਾਹ, ਛੱਡਣ ਦਈ ਸੀ। ਹਮ। ਹਮ -ਹਮ, ਹੁਣ ਇੱਕ ਕੰਮ ਮੇਰੇ ਵੱਲ ਭੱਜੀ ਆਉਦੀ ਆ ਆਜਾ, ਬੜੇ ਸੋਹਣੇ ਲੱਗਦੀ ਭੱਜੇ- ਭੱਜੇ ਚਿੱਟੇ- ਚਿੱਟੇ, ਆਜਾ ਹੋਰ, ਸੇਲ ਕਰ ਦੇਣੀ ਇੱਕ ਅਹੀ
ਜੱਛਾ
ਫੀਮੇਲ ਇਹੀ ਕਿਹਾ, ਕੀ ਕਰਨੀ ਆਵੇ ਇੰਨੇ ਰੱਖ ਕੇ
ਆੳ ਦੱਸ ਹੈਗੀ
ਡੋਗ ਵੀ ਹੈਗਾ ਉਹ ਜ਼ਿਆਦਾ ਕੀਊਟ ਆ, ਉਹ ਸੋਹਣਾ, ਰੱਬੋ ਵੀ ਸੋਹਣੀ ਆ, ਪਰ ਪਰ ਫੀਮੇਲ ਆ, ਡੋਗ ਜਿਆਦਾ ਸੋਹਣਾ
ਅੱਛਾ- ਅੱਛਾ
ਹਮ, ਉਹਦੇ ਫਰ ਬੜੀ ਸੋਹਣੀ ਆਈ ਹੋਈ ਹੈ
ਅੱਛਾ
ਹਮ, ਮੈਂ ਕਿਹਾ ਉਹ ਰੱਖ ਲੈਂਦੇੇ, ਠੁੰਮਕ- ਠੁੰਮਕ ਤੁਰਿਆ ਫਿਰਦਾ ਐਂ ਲੱਗਦਾ ਜਿਵੇ ਉਹ ਤੁਰਿਆ ਨੀ ਫਿਰਦੇ ਹੁੰਦੇ ਦੂਜੇ, ਕੀ ਬੋਲਦੇ ਉਹਨਾਂ ਨੂੰ ਹੂੰ, ਭਾਲੂ-ਭਾਲੂ।
ਭਾਲੂ।
ਭਾਲੂ ਬਣਿਆ ਫਿਰਦਾ, ਭਾਲੂ।
ਅੱਛਾ।
ਠੁੰਮਕ-ਠੁੰਮਕ ਚੱਲਦਾ।
ਠੀਕ ਆ।
ਬੜਾ ਵਧੀਆ ਲੱਗਦਾ, ਕਿੱਦਾਂ ਬੱਦਲ-ਬੁਦਲ ਹੋਏ ਤੁਹਾਡੇ?
ਹੋਏ ਬੱਦਲ?
ਮੀਂਹ ਪਊ?
ਕੁਝ ਕਹਿਨੀ ਸਕਦੇ।
ਇਹ ਨੀ ਪੈਂਦਾ-ਪੂੰਦਾ, ਨਾ ਪੈਣਾ ਈਆ।
ਨੰਘ ਜਾਂਦਾ।
ਹੋਰ, ਸਵੇਰ ਦੇ ਈ ਹੁੰਦੇ ਫਿਰਦੇ ਏਦਾਂ ਹੀ।
ਆ।
ਖਾਦ ਪਾਲਈ ਪੱਠਿਆਂ ਨੂੰ?
ਨਹੀ ਪਾਉਣੀ।
ਮਾਂ ਆਪਦੀ ਨੂੰ ਕਹਿਣਾ ਹੀ ਪਾ ਲੇਂਦੀ।
ਕਹਿ ਦਿੰਨੇ ਆਂ।
ਹੂੰ, ਹੂੰ ਚੱਲੋ, ਹੋਰ?
ਵਧੀਆ।
ਮਾਂ ਕੰਮ ਕਰਦੀ-ਕਰਦੀ ਥੱਕ ਗਈ ਹੋਣੀ ਨਾ, ਅੱਜ ਸੂੱਟ ਸੀਤੇ ਵਾਵਾ।
ਆਹ
ਹੂੰ, ਤਿੰਨ ਕਮੀਜ਼ ਸੀਤੇ। ''ਮੈਂ ਵੀ ਤਿੰਨ ਕਮੀਜ਼ ਸੀਤੇ ਅੱਜ, ਇੱਕ ਹੋਰ ਸੀਣਾ।
ਓਧਰੋ ਆ ਗਏ ਕਮੀਜ਼?
ਨਹੀਂ ਉਧਰੋਂ ਲੈਕੇ ਆਉਣੇ, ਬੱਚੇ ਜਾਣਗੇ ਟਿਵਊਸ਼ਨ ਤੇ ਇਹਨਾਂ ਨੂੰ ਕਹੂੰਗੀ ਲੈਕੇ ਆਇੳ। ਆਉਂਦੇ-ਆਉਂਦੇ ਫੜੀ, ਉਧਰੋਂ।
ਕਿਧਰੋਂ?
ਮੇਰੇ ਵਿਚੋਲਿਆਂ ਦੇ ਘਰੋ।
ਉਧਰੋ ਨੀ, ਮੇਰੇ ਯਾਰ ਘਰੋਂ।
ਅੱਛਾ, ਨਹੀਂ ਉਧਰੋਂ ਨੀ ਆਏ ਨਾ ਕੋਈ ਗਿਆ, ਨਾ ਕੋਈ ਆਇਆ। ਹੂੰ, ਮੈਂ ਜਾਣਾ ਹੀ ਉੱਧਰ ਵੀ ਫਸੋਸ ਕਰਨ ਵਾਸਤੇ। ਜਾਏਆ ਈ ਨੀ ਗਿਆ, ਮੈਂਹਾ ਏਦਾਂ ਬੰਦਾ ਬੁਰਾ ਜੇਆ ਲੱਗਦਾ ਫੋਨ ਕਰਦਾ, ਹੁਣ ਡੈਰੈਕਟਲੀ ਉਂਗੀ ਮੈਂ, ਮੇਲਾ ਨੰਗ ਜਾਂਦਾ ਸ਼ੁੱਕ, ਸ਼ੁੱਕਰਵਾਰ ਚੱਲ ਜਾਂਗੀ।
ਓ ਤੇ ਪਿੰਡ ਗੇ ਹੋਣੇ ਆ ਰੋਬਿਨ ਏ, ਓ ਤੇ ਓਦੀ ਮਾਤਾ ਗਈ ਆ ਪਿੰਡ। ਮੋਟਰਸੈਕਲ ਤੇ ਜਾਣਦੇ ਹੀ ਤੇ ਮੈਂ, ਨਾ ਮੈਂ ਔਨਦੇ ਹੀ ਤੇ ਮੋਟਰਸੈਕਲ ਤੇ ਜਾਣਦੇ ਈ, ਖਬਰੇਆਂ ਵੱਲ ਨੂੰ।
ਅੱਸ਼ਾ।
ਹਾਂ
ਹੂੰ-ਹੂੰ, ਗਈ ਹੁਣੀ ਕਿਤੇ ਨਾ ਕਿਤੇ।
ਆਂ ਹੋ ਸਕਦਾ ਭਾਵੇਂ ਪਿੰਡ ਗਏ ਹੁਣ ਓਦਾਂ ਈ, ਘੁੰਮਣ।
ਆਹੋ, ਅੱਗੇ ਵੀ ਇੱਕ ਦਿਨ ਜਾਂਦੀ ਜਾਂ ਦਵਾਈ-ਦੁਵਾਈ ਲੈਣ ਗਈ ਹੋਉ। ਜਾਂ ਪੱਟੀ ਗਈ ਹੋਊਗੀ, ਹੂੰ ਹੂੰ, ਚਲੋ ਠੀਕ ਐ ਫੇਰ ਹੈਂ?
ਹਾਂ ਚਲੋ ਠੀਕ।
ਚਲੋ ਠੀਕ।